ਹਮ
ਹੈਲੋ
ਹੈਲੋ ਹਾਂਜੀ
ਸਤਿ ਸ਼੍ਰੀ ਅਕਾਲ ਜੀ।
ਹਾਂ, ਸਤਿ ਸ੍ਰੀ ਅਕਾਲ
ਹੋਰ ਕੀ ਹਾਲ ਚਾਲ?
ਬਸ ਠੀਕ ਹੈ। ਗਰਮੀ ਦਾ ਮੌਸਮ ਝੱਲੇ ਕਰਤਾ ਹੋਇਆ।
ਅੱਛਾ। ਇੱਧਰ ਵੀ ਗਰਮੀ ਤੇ ਬਹੁਤ -ਬਹੁਤ ਗਰਮੀ ਹੋ ਗਈ ਹੈ। ਇੱਧਰ
ਹਾਂਜੀ ਬਸ ਲਾਈਟ ਜਾਂਦੀ ਤੇ ਹੋਰ ਜਿਆਦਾ ਗਰਮੀ ਹੋ ਜਾਂਦੀ ਹੈ।
ਹਾਂ ਸਹੀ ਗੱਲ ਹੈ। ਲਾਈਟ ਜਾਂਦੀ ਤੇ ਹੋਰ ਗਰਮੀ ਜਾਂਦੀ ਐ ਹੁਣ ਤੇ ਵੈਸੇ ਵੀ ਜੂਨ ਜੂਨ ਜੁਲਾਈ ਦੇ ਮੀਨੇ ਵੈਸੇ ਵੀ ਬੋਤ ਗਰਮੀ ਰਏਗੀ। ਅਸੀੇ ਵੀ ਹੁਨੇ ਬਸ
ਹਾਂਜੀ ਏਸੀ ਵੀ ਕੰਮ ਨੀ ਕਰਦੇ ਪਏ।
ਹੂੰ।
ਹਾਂਜੀ।
ਓ ਰੋਟੀ ਵਗੈਰਾ ਬਣਾ ਲੀ?
ਬਸ, ਲੱਗੀ ਸੀ ਹੁਨੇ, ਬਣਾਣ ਲੱਗੀ ਸਾਨ। ਭਿੰਡੀਆਂ ਲਿਆਂਦੀਆਂ ਬੱਚੇ ਓ ਵੀ ਖਾਂਦੇ ਨੇ ਸਬਜੀ। ਬਣਾ ਦੇਨੀ ਆਂ ਬੱਚੇ ਦੇ ਨੱਕੇ ਥੱਲੇ ਚੀਜ਼ ਨੀ ਆਂਦੀ ਬਸ ਕੈਂਦੇ ਮੰਮੀ ਪਾਂ ਪਾਣੀ ਦੇਈ ਜਾਓ ਬਸ, ਪਾਨੀ ਹਾਂਜੀ, ਮੁੰਡਾ ਮੇਰਾ ਤੇ ਏਂਜ ਆਉਂਦਾ ਏ ਹੌਂਕਦਾ ਏ ਔਂਦਾ। ਬਸ, ਮੰਮੀ ਪਾਣੀ ਪਾਣੀ ਪਾਣੀ ਬਸ।
ਗਰਮੀ ਤੇ ਹੋ ਈ ਬੋਤ ਗਈ ਐ। ਹਰ ਸਾਲ ਪੈਂਦੀ ਐ ਗਰਮੀ ਇੰਨੀ।
ਹੂੰ। ਬਸ ਮਨ ਕਰਦਾ ਪਾਣੀ ਪੀਏ ਠੰਡਾ ਪੀਏ ਜੇ ਬੱਸ। ਰੋਟੀ ਤੇ ਭੁੱਖ ਈ ਨੀ ਲੱਗਦੀ ਬਸ। ਬਣਾਣ ਤੇ ਮੇਨਤ ਕਰ ਲੱਗਦੀ ਐ ਤੇ ਬਣਾਈ ਐ ਰੋਟੀ। ਹਾਂਜੀ। ਹੋਰ ਤੁਸੀਂ ਸੁਣਾਓ ਤੁਸੀਂ ਕਿਵੇਂ ਓ? ਹੈਲੋ।
ਹੈਲੋ।
ਹਾਂਜੀ ਤੁਸੀਂ ਕਿਵੇਂ ਓ ਮੈਂ ਕਿਆ?
ਬਸ ਸਬ ਵਦੀਆ, ਏਧਰ ਨਾ ਚੂਏ ਬੋਤ ਹੋ ਗਏ ਆ ਏਥੇ।
ਹੋ ਹੋ ਹੋ, ਸਾਡੇ ਭੈਣ ਜੀ ਬੋਹ ਚੂਏ ਬੜੇ ਜ਼ਾਦਾ।
ਗੁਰਦੁਵਾਰੇ